ਹੈਲੋ,
ਹਾਂਜੀ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
ਹੋਰ ਠੀਕ ਹੋ,
ਹਾਂਜੀ ਵਧੀਆ ਤੁਸੀਂ ਦੱਸੋ।
ਬਸ ਠੀਕ ਠਾਕ, ਹੋਰ ਕੀ ਕਰ ਰਹੇ ਹੋ ਅੱਜ ਕੱਲ।
ਅਸੀਂ ਬਸ ਕੰਮਾ ਕਾਰਾਂ ਚ ਲੱਗੇ ਹੋਏ ਹਾ।
ਅੱਛਾ-ਅੱਛਾ, ਅੱਛਾ ਮੈਂ, ਤੇ ਉਹ ਗੱਲ ਪੁੱਛਣੀ ਸੀ।
ਹਾਂਜੀ।
ਆਪਾਂ ਨਾ ਔਨਲਾਈਨ ਸਮਾਨ ਮੰਗਾਣਾ ਹੈਗਾ।
ਅੱਛਾ ਜੀ।
ਹਾਂ ਕਿਹੜੀ ਸਾਈਟ ਤੋਂ ਮੰਗਾਈਏ ਓਨਲਾਈਨ ਸਮਾਨ?
ਤੁਸੀਂ ਕਿਵੇਂ, ਕੀ ਮੰਗਵਾਉਣਾ ਤੁਸੀਂ?
ਅਸੀਂ ਸੋਚ ਰਹੇ ਹਾਂ ਇੱਕ ਕੂਲਰ ਮੰਗਵਾ ਲਈਏ।
ਅੱਛਾ ਇੱਕ ਕੂਲਰ
ਹਾਂ ਪਾਣੀ ਵਾਲਾ ਕੂਲਰ ਹੁੰਦਾ ਜਿਹੜਾ, ਬੜੀ ਗਰਮੀ ਹੋ ਗਈ ਐ ਉਹ ਕੂਲਰ
ਅੱਛਾ-ਅੱਛਾ ਉਹ ਤੇ ਜੀ ਵੇਖੋ ਤੁਸੀਂ ਤੁਸੀਂ ਕਿੱਥੇ ਵੀ ਕੋਂਟੈਕਟ ਕਰ ਸਕਦੇ ਓ। ਜਿਵੇਂ ਏਹ ਹੁਣ ਐਬ ਵੈੱਬ ਸਾਈਟਸ ਹੈਗੀਆਂ ਨੇ ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਹੋ ਗਿਆ ਐਹ ਬੜੇ ਸਾਰੇ ਆਉਂਦੇ ਨੇ ਪੇਜਿਸ ਆਉਂਦੇ ਨੇ ਤੁਸੀਂ ਓਧਰੋਂ ਉਹਨਾਂ ਨੂੰ ਕੋਂਟੈਕਟ ਕਰ ਸਕਦੇ ਹੋ ਓਧਰੋਂ ਤੁਸੀਂ ਮੰਗਵਾ ਸਕਦੇ। ਤੁਡੇ ਉਹ ਪਾਣੀ ਚ
ਅੱਛਾ, ਉੱਥੋਂ ਮੰਗਵਾ ਸਕਦੇ ਆ ਗੱਲ ਲ ਠੀਕ ਐ, ਹਾਂ ਵੈਸੇ ਕਿ ਉਹ ਉੱਥੋਂ ਮੰਗਾ, ਔਨਲਾਈਨ ਮੰਗਈਏ ਆਪ ਦੁਕਾਨ ਤੋਂ ਲੈ ਕੇ ਆਈਏ ਕੀ ਕਰੀਏ?
ਮੇਰੇ ਸਮਣੇ ਆ ਕੇ ਤੁਸ ਤੁਹਾਨੂੰ ਖੁਦ ਜਾ ਕੇ ਲਿਆਉਣਾ ਚਾਹੀਦਾ, ਕਿਉਂਕਿ ਔਨਲਾਈਨ ਦਾ ਕੁਛ ਪਤਾ ਨਹੀਂ ਹੁੰਦਾ। ਤ ਕਦੀ ਹਦੀ ਐ ਕਦੀ ਥੋੜੀ ਦਿੱਕਤ ਵੀ ਹੁੰਦੀ ਹੈ ਤੇ ਕਈ ਵਾਰ ਕੇਂਸ ਉਹ ਵੀ ਨੀ ਹੁੰਦਾ ਰਿਟਰਨ ਦਾ ਓਪਸ਼ਨ ਵੀ ਨਹੀਂ ਹੁੰਦਾ। ਕਈ ਵਾਰੀ ਪੈਸੇ ਵੀ ਖਰਾਬ ਜਾਂਦੇ ਨੇ।
ਇਸ ਨਾਲੋਂ ਵਧੀਆ ਫੇਿਰ ਅਸੀਂ ਆਪਾਂ ਖੁਦ ਹੀ ਜਾ ਕੇ ਲੈਣ ਲੈ ਆਈਏ। ਜੋ ਸਾਨੂੰ ਡਿਸਕਾਊਂਟ ਵਗੈਰਾ ਕੁਛ ਅਸੀਂ ਕਰਵਾਣਾ ਹੋਏਗਾ ਇਹ ਵੀ ਕਰਵਾ ਸਕਨੇ ਆ।
ਹਾਂ ਗੱਲ ਸਹੀ ਵੀ ਐ ਬਿਲਕੁਲ। ਹਾਂ ਇੱਕ ਆਪਣਾ ਉਹ ਹੋ ਜਾਂਦਾ ਸਾਡੇ ਕੋਲੋਂ ਚੂਜ਼ ਕਰ ਸਕਨੇ ਹਾਂ ਅਸੀਂ। ਕਿ ਕੁਆਲਿਟੀ ਕਿਹੋ ਜਿਹੀ ਚਾਹੀਦੀ ਐ, ਬੰਦਾ ਵੇਖ ਸਕਦਾ।
ਹਾਂਜੀ ਉੱਥੇ ਕੀ ਹੈ ਦੱਸਿਆ ਸਾਡੇ ਸਾਹਮਣੇ ਸਭ ਤੈ ਹੁੰਦੇ ਨਾ ਅਸੀਂ ਵੇਖ ਸਕਨੇ ਆਂ ਕਿ ਉਹ ਕਿਦਿਨ ਕਿਵੇਂ ਬੰਨੇ ਦੇ ਨੇ ਕਹਿਣ ਹੈ ਹੈਗੇ ਨੇ ਠੀਕ ਲੱਗ ਰਿਹਾ ਕੋਈ ਉਹ ਤੇ ਨੀ ਹੈ। ਦਿੱਕਤ ਤੇ ਨਹੀਂ ਹੈਗੀ ਫੇਰ ਉਹ ਸਾਡੇ ਘਰ ਆ ਜਾਣ ਰਿਟਰਨ ਦਾ ਆਪਓਸ਼ਨ ਨਾ ਹੋਏ ਫੇਿਰ ਅਸੀਂ ਉਹ ਵੀ ਨੀ ਕਰ ਸਕਦੇ ਫਿਰ ਸਾਡੇ ਪੈਸੇ ਵੀ ਖ਼ਰਾਬ ਜਾਣਗੇ।
ਹਾਂ ਗੱਲ ਤੇ ਬਿਲਕੁਲ ਸਹੀ ਐ। ਆਪਾਂ ਦੁਕਾਨ ਤੋਂ ਦੇੇਖ ਲੈਂਨੇ ਹਾਂ ਇੱਕ ਵਾਰ, ਨਹੀਂ ਤਾਂ ਕਈ ਵਾਰ ਔਫਰ ਵੀ ਆਉਂਦੇ ਨਾ ਜਿਵੇਂ ਔਨਲਾਈਨ ਕਈ ਵਾਰ ਆਫਰ ਦਿੰਦੇ ਨੇ। ਕਿ ਸਸਤਾ ਹੋ ਜਾਂਦਾ ਸਮਾਨ ਥੋੜ੍ਹਾ ਬਹੁਤਾ।
ਹਾਂਜੀ ਇਹ ਤੇ ਹੈ ਵੀ। ਸ਼ੇਲ ਲੱਗ ਜਾਂਦੀਆਂ ਨੇ ਵਿੱਚ ਹੋ ਜਾਂਦੇ ਨੇ, ਪਰ ਫੇਰ ਉਹ ਇਹ ਗੱਲ ਆ ਗਈ ਨਾ ਕਿ। ਅਗਰ ਉਹ ਸਸਤੇ ਹੋ ਕੇ ਠੀਕ ਨਾ ਆਉਣ ਫੇਰ ਅਸੀਂ ਕੀ ਕਰੀਏ?
ਹਾਂ ਗੱਲ ਤਾਂ ਸਹੀ ਹੈਗੀ ਹੈ, ਹਾਂ। ਕੋਈ ਨੀ ਆਪਾਂ ਫੇਰ ਦੁਕਾਨ ਤੇ ਜਾਵਾਂਗੇ ਉੱਥੇ ਚੈੱਕ ਕਰਾਂਗੇ ਕਿਉਂਕਿ ਕਈ ਚੀਜ਼ਾਂ ਵੈਖਣ ਨ ਹੁੰਦੀਆਂ ਨੇ ਜਮਾ ਟਰ ਕੇਹੋ ਜਿਹੀ ਲੱਗੀ ਹੈ ਕਿੰਨੀ ਬਿਜਲੀ ਕੰਜਊਮ ਕਰਦੀ ਐ। ਉਹ ਸ਼ਾਬ ਨਾਲ ਵੇਖ ਕੇ ਲਿਆਵਾਂਗੇ ਨਾ ਹਰ ਗਲ ਤੇ ਠੀਕ ਏ। ਤੁਹਾਡੀ ਵੈਸੇ ਓਨਲਾਈਨ ਪਤਾ ਨਈ ਲੱਗਦਾ ਕਿ ਕੇਹੋਜੀ ਮੋਟਰ ਲੱਗੀ ਏ। ਕੀ ਕੀ ਹਿਸਾਬ ਹੈਗਾ ਉਹਦੇ ਅੰਦਰ ਜੋ ਗੱਲ ਬਿਲਕੁਲ ਸਹੀ ਏ। ਕੋਈ ਨੀ ਆਪਾਂ ਇੱਕ ਦੁਕਾਨ ਮੈਨੂੰ ਪਤਾ ਹੈਗਾ ਉਸ ਦੁਕਾਨ ਤੇ ਜਾ ਕੇ ਕੁਲ ਪਰ ਲੈਵਾਗੇਂ।
ਹਾਂਜੀ ਅਸੀਂ ਵੀ ਹੁਣ ਹੈਗਾ ਸੀ ਬੜੀ ਗਰਮੀ ਹੋਈ ਦੀ ਸੀ ਤੇ ਅਸੀਂ ਫੇਰ ਦੁਕਾਨ ਤੇ ਈ ਜਾ ਕੇ ਲੈ ਕੇ ਆਏ ਆਂ।
ਹਮ
ਕਿਉਂਕਿ ਉਹਨੇ। ਕਈ ਵਾਰ ਇਹ ਵੀ ਹੋ ਜਾਂਦਾ ਬਈ ਉੱਥੇ ਲਿਖਿਆ ਕੁਛ ਹੋਰ ਹੁੰਦਾ ਤੇ ਆ ਕੁਛ ਹੋਰ ਜਾਂਦਾ।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
ਫ਼ੇਰ ਏਂਜ ਮੇਰੇ ਨਾਲ ਹੋ ਗਈ ਨਾ ਫੇਰ ਮੇਰੇ ਦਿੱਕਤ ਹੋ ਜਾਂਦੀ ਏ।
ਹ ਵੈਸੇ ਔਨਲਾਈਨ ਹੋਰ ਸਮਾਨ ਜਿਵੇਂ। ?? ਹਾਂ ਚਲੋ ਕੂਲਰ ਤੇ ਨਹੀਂ ਆਪਾਂ ਮੰਗਾਂਦੇ ਔਨਲਾਈਨ ਵੈਸੇ ਹੋਰ ਸਮਾਨ ਈ ਬੜੇ ਆ ਜਾਂਦੇ ਨੇ ਜਿਵੇਂ ਅੱਜ। ਕੱਲ ਔਨਲਾਈਨ। ਪ੍ਰੋਡਕਟ ਜਿਹੜੇ ਆਂਦੇ ਸਾਬੁਨ ਮੰਗਾ ਲੈਂਦੇ ਨੇ ਕਈ ਪੇਸਟਾਂ ਮੰਗਾ ਲੈਂਦੇ ਨੇ। ਹੋਰ ਸ਼ਮਨ ਕਿੰਨੇ ਹੀ ਆ ਜਾਂਦੇ ਨੇ ੳਨਲਾਈਨ।
ਜੀ ਹਾਂਜੀ।
ਨਹੀ ਘਰ ਹੀ ਆ ਜਾਂ। ਆਂਦੇ ਉਹ ਵੈਸੇ ਬੜਾ ਬੈਨੀਫਿਟ ਏ ਉਹਦਾ ਦਾ ਕਿਧਰੇ ਜਾ ਜਾਣਾ ਨੀ ਪੈਂਦਾ ਗਰਮੀ ਬਹੁਤ ਪੈ ਰਹੀ ਏ।
ਹਾਂਜੀ ਇਹ ਗੱਲ ਤੇ ਹੈ ਵੇ ਹੁਨ ਆ। ਅੱਜ ਕੱਲ ਜੋ ਆ ਗਈ ਏ ਐਪ ਆ ਗਈਆਂ ਨੇ ਬਈ
ਔਨਲਾਈਨ ਨਾ ਕੁਛ ਸਾਬਨ ਮੰਗਾਏ ਸਨ ਡੱਵ ਦੇ।
ਅੱਛਾ ਅੱਛਾ।
ਹ ਆਪਾਂ ਜਿਵੇਂ ਡਵ ਡਵ ਦਾ ਸੈਟ ਮੰਗਾਏਆ ਸੀ ਪਿੱਛੇ ਬੜਾ ਵਦਿਆ ਆਏਆ ਪਰ ਇਹ ਸੀ ਸਸਤਾ ਮਿਲ ਗਿਆ। ਚ ਚਾਰ ਦਾ ਪੈਕਟ ਸੀ। ਟੂਥਪੇਸਟਾਂ ਮੰਗਾਇਆਂ ਉਹੀ ਵਦਿਆ ਮਿਲੀਆਂ ਥੋੜ੍ਹੀ ਸਸਤੀਆਂ ਸਨ। ਹੋਰ ਤੁਸੀ ਸਮਾਨ ਨੀ ਮੰਗਾਦੇ।